ਸਤਿ ਸ੍ਰੀ ਅਕਾਲ, ਭਾਜੀ
ਸ ਸ਼ੇ
ਆਵਾਜ਼, ਨਈ ਆ ਰਹੀ, ਤੁਹਾਡੀ
ਹੈਲੋ। ਹੈਲੋ, ਹਾਂਜੀ ਭਾਜੀ, ਆਈ ਆਵਾਜ਼ ਹੁਣ
ਆ ਗਈ ਜੀ, ਆ ਗਈ
ਹੋਰ ਜੀ, ਕੀ ਹਾਲ ਏ?
ਵਧੀਆ ਜੀ, ਵਧੀਆ
ਵਧੀਆ ਜੀ, ਸਭ ਵਧੀਆ, ਹੋਰ
ਹਾਂਜੀ।
ਉਹ, ਮੈਂ ਕਿਹਾ ਫੇਰ, ਕਰ ਲਿਆ ਤੁਸੀਂ ਬ੍ਰੇਕਫਾਸਟ, ਵਗੈਰਾ
ਹਾਂਜੀ ਹਾਂਜੀ ਕਰ ਲਿਆ, ਤੁਸੀਂ ਕਰ ਲਿਆ ਜੀ?
ਹਾਂਜੀ ਹਾਂਜੀ, ਕਰ ਲਿਆ ਜੀ, ਕਰ ਲਿਆ
ਚਲੋ ਵਧੀਆ ਏ
ਹੋਰ ਭਾਅ ਜੀ, ਮੌਸਮ ਦੇਖੋ ਕਿੱਡਾ ਵਧੀਆ ਹੋਇਆ, ਅੱਜ
ਨਾ ਇਥੇ ਪਤਾ ਕੀ, ਸਾਡੇ ਏਥੇ ਧੁੱਪ ਆਈ ਦੀ ਏ
ਅੱਛਾ, ਓਕੇ ਓਕੇ। ਇੱਥੇ ਤੇ ਠੀਕ, ਹੈ, ਸਾਡੇ ਇੱਥੇ
ਚਲੋ, ਵਧੀਆ ਜੀ, ਅੱਜ ਕੱਲ੍ਹ ਮੌਸਮ ਵੀ ਬਹੁਤ ਜ਼ਿਆਦਾ ਖ਼ਰਾਬ ਹੋ, ਰਿਹਾ
ਬਿਲਕੁਲ ਬਿਲਕੁਲ। ਬਸ ਜੀ। ਹੋਰ ਭਾਅ ਜੀ, ਭਾਅ ਜੀ ਮੈਂ ਤੁਹਾਨੂੰ? ਪੁੱਛਣਾ ਸੀ ਮੈਂ, ਫੋਨ ਲੈਣਾ ਸੀ, ਇੱਕ ਐੰਡਰੋਏਡ। ਫੇਰ ਤੁਆਨੂੰ ਨੌਲੇਜ ਏ ਥੋੜੀ ਜਿਈ, ਕੇਅੜਾ ਲਵਾਂ ਮੈਂ?
ਹਾਂ ਪਾਜੀ, ਕਿੰਨੀ ਰੇਂਜ ਤੱਕ ਲੈਣਾ ਤੁਸੀਂ?
ਰੇਂਜ ਹੋਜੇ
ਹੈਲੋ।
ਹੈਲੋ।
ਮੈਂ ਕੇਹ ਰੇਆ ਕਿੰਨੀ ਰੇਂਜ ਤੱਕ ਲੈਣਾ ਏ?
ਮੈਂ ਕੇਹ ਰੇਆ ਵੀਹ, ਪੱਚੀ ਹਜ਼ਾਰ ਤੱਕ ਹੋ ਜੇ।
ਵੀਹ, ਪੱਚੀ ਯਾਰ ਤੱਕ ਭਾਜੀ ਤੁਸੀਂ ਉਹ ਦੇਖ ਲੋ, ਜਿੱਦਾਂ ਔ, ਔਪੋ, ਵਿਵੋ ਦਾ, ਯਾ ਰੈਡਮੀ ਦਾ। ਔਹ ਵੀ ਬੋਤ
ਵੈਸੇ ਤੁਆਡੇ ਸਾਬ ਨਾਲ ਕੇਹੜਾ ਵਦੀਆ ਐ?
ਭਾਜੀ ਯਾਦਾ, ਜਾਦਾ ਵਦੀਆ ਤੇ ਅਗਰ ਤੁਸੀਂ ਬੈਟਰੀ ਬੈਕਅਪ ਆਲਾ ਲੈਣਾ, ਤੇ ਰੈਡਮੀ ਦਾ ਯਾਦਾ ਵਦੀਆ ਐ।
ਅੱਛਾ-ਅੱਛਾ, ਤੁਆਡੀ ਨਾ ਵਾਜ ਬੋਤ ਜਾਦਾ ਫੱਟ ਰਈ ਐ।
ਕੱਟ ਰਈ ਏ, ਹੁਣ ਆ ਰੀਏ?
ਹਾਂਜੀ-ਹਾਂਜੀ, ਹੁਣ ਆਈ ਏ, ਅੱਛਾ, ਰੈਡਮੀ ਦਾ ਕੇਹ ਰਏ ਔ?
ਹਾਂਜੀ।
ਅੱਛਾ-ਅੱਛਾ, ਚਲੋ, ਹੋਰ ਸੁਣਾਓ? ਹਾਂਜੀ?
ਮੈਂ ਕੇਹ ਰੇਆ, ਤੁਸੀਂ ਕੀ ਸੋਚਯਾ ਏ? ਕੇੜਾ ਫੋਨ ਲਾ?
ਮੈਂ ਸੋਚ ਰੇਆ ਵਾਂ ਸੈਮਸੰਗ ਲ ਲਾ ਕੋਈ।
ਸੈਮਸਗ ਦਾ ਤਾਂ ਥੋੜ੍ਹਾ ਮੈਂਗਾ ਈ ਮਿਲਦਾ, ਤਾਨੂੰ ਪਤਾ ਹੈਗਾ, ਕੰਪਨੀ ਵਦੀ ਹੈਗੀ ਏ ਨਾ।
ਸੈਮਸੰਗ ਦਾ ਨੀ, ਮੈਂ ਵੇਖਿਆ ਆ, ਮਿਲ ਜੇਗਾ ਵਦੀਆ ਆਲਾ।
ਅੱਛਾ-ਅੱਛਾ।
ਹਾਂ, ਵੇਖਯਾ ਦਾ ਮੈਂ ਏਕ ਅੱਦਾ ਮੋਡਲ।
ਚਲੋ ਵਦੀਆ ਏ ਜੀ।
ਹੂੰ, ਹੋਰ ਸੁਣਾਓ ਜੀ?
ਬਸ ਵਦੀਆ ਜੀ ਵਦੀਆ।
ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਤੇ ਵੀ ਦੱਸ ਦਿੰਦੇ ਨੇ, ਕਈ ਲੋਕ ਬਈ ਫੋਨ ਕੇੜਾ ਲੈਣਾ ਚਾਈਦਾ, ਕੇੜਾ ਨਈ।
ਹਾਂ ਔਹ ਤੇ ਹੈ ਈ ਪਾਜੀ, ਮੌਸਮ ਈ ਏ ਜਿਵੇੰ ਅੱਜ ਕੱਲ ਬੋਤ
ਹਾਂਜੀ-ਹਾਂਜੀ, ਅੱਜ ਕੱਲ੍ਹ ਤੇ ਕੋਈ ਚੀਜ਼ ਲੈਣੀ ਹੋਏ ਹੇ ਅਜ ਕੱਲ ਤੇ ਪਤਾ ਨੀ ਕੀ ਹੁੰਦਾ ਏ? ਕੋਈ ਚੀਜ਼ ਲੈਣੀ ਹੋਏ, ਗੱਲ ਕਰੀਏ ਨਾ, ਆਪੇ ਵੀਡੀਓ ਅੱਗੇ ਆ ਜਾਂਦੀ ਏ।
ਹਾਂ ਔਹ ਪਤਾ ਨੀ ਕੀ? ਏ ਪਤਾ ਕੀ ਸਿਸ
ਫੋਨ, ਫੋਨ ਸੁਨਦਾ ਸਾਡਾ। ਸਾਡਾ ਨਾ ਫੋਨ ਸੁਣਦਾ ਸਾਡੀ ਸਾਰੀ ਗੱਲਾਂ, ਏਹ ਚੱਕਰ ਹੁੰਦਾ। ਹੋ ਸਕਦਾ ਏ, ਏਹੀਉ ਗੱਲ ਹੁੰਦੀ ਏ, ਤਾਂ ਈ ਤੇ ਦੇਖੋ ਤੁਸੀਂ ਕੋਈ ਗੱਲ ਸੋਚੋਗੇ, ਹਾਂ ਵੀ ਏਹ ਚੀਜ਼ ਲੈਣੀ ਏ, ਯਾ ਏ ਔਹੀ ਉਈਓ ਚੀਜ਼ ਆਣ ਲਗ ਜਾਂਦੀ ਏ।
ਹਾਂ, ਕੀ ਪਤਾ ਉਅਦੇ ਅੰਦਰ ਕੋਈ ਸ਼ੀਸ਼ਟਮ ਹੋਵੇ? ਇੰਸਟਾਗ੍ਰਾਮ ਦੇ ਅੰਦਰ।
ਇੰਸਟਾ ਦੇ ਅੰਦਰ ਨੀ ਮੈਂ ਦੱਸ ਰੇਆ ਨਾ, ਫੋਨ ਸਾਡੀ ਗੱਲਾ ਸੁਣਦਾ, ਹੋਰ ਕੁਛ ਨੀ।
ਅੱਛਾ-ਅੱਛਾ।
ਐਵੀਂ ਥੋੜ੍ਹੀ ਤੁਆਨੂੰ, ਅਹ ਮੈਂ ਇੱਕ ਵੀਡੀਓ ਵੇਖੀ ਸੀ ਤੇ ਏ ਆਈ ਕੋਲ ਨਾ, ਏਕ ਬਿਜਨਸਮੈਨ ਪੁੱਛਦਾ ਬਯਾ ਸੀ, ਕੇਂਦਾ ਮੈਂ ਤਾ ਤੇਰੇ ਕੋਲ ਸਵਾਲ ਪੁੱਛਾਂ, ਜੇੜੇ ਸਵਾਲ ਤੁ ਸਟ੍ਰੇਟ ਦੇ ਸਕਣੀ ਏ, ਤੇ ਔ ਯੈਸ ਕਰੀ, ਜੇੜੇ ਮਤਲਬ ਜੇੜੇ ਤੂੰ ਸਈ ਤਰ੍ਹਾਂ ਨਈ ਦੇ ਸਕਦੀ ਆਨਸਰ, ਜੇਹੜੀ ਤੁਆਡੀ ਪੋਲਿਸੀ ਤੋਂ ਬਾਰ ਏ ਔਨੂੰ ਐਪ, ਐਪਲ ਕੇਦੀ ਐਪਲ, ਤੇ ਹਾਂ ਤੇ ਉਨੇ ਪੁੱਛਿਆ ਬਈ ਤੁਸੀਂ ਸਾਡੀ ਅਵਾਜ਼ ਸੁਣ ਸਕਦੇ ਹੋ? ਜੋ ਅਸੀਂ ਗੱਲਾਂ ਕਰਨੇ ਆ, ਉਨੇ ਕਯਾ ਯਸ।
ਅੱਛਾ,
ਤੇ ਹਾਂ ਤੇ ਕਹਿੰਦੇ ਇਹ ਅ ਕੀ ਇਹ ਸਾਡੇ ਡੇਂਜਰਸ ਏ? ਉ ਕਹਿੰਦੀ ਐਪਲ ਮਤਲਬ ਇਹੋ ਜਿਹੇ ਬਹੁਤ ਸਾਰੇ ਸਵਾਲ ਪੁੱਛੇ
ਅੱਛਾ-ਅੱਛਾ।
ਹਾਂ ਤੇ ਤਾਂ ਹੀ ਫਿਰ ਮਤਲਬ ਬੜੇ ਲੋਕੀ ਡਰੇ ਦੇ ਨੇ ਏ ਆਈ ਤੋ ਤੇ।
ਹਾਂ ਉ ਤੇ ਹੈਈ ਪਾਜੀ
ਏ ਆਈ ਤੇ ਫੇਦੇ ਵੀ ਬੋਤ ਨੇ ਪਰ ਅੱਗੇ ਪਤਾ ਥੋੜ੍ਹੀ ਏ ਏ ਆਈ ਕੀ ਕਰ ਸਕਦੀ ਸਾਡੇ ਨਾਲ ਕੀ ਨਹੀਂ।
ਕੁਛ ਵੀ ਕਰ ਸਕਦੀ, ਕੁਛ ਵੀ
ਅੱਜ ਕੱਲ੍ਹ ਦੇਖੋ ਫੋਟੋਆਂ ਉੱਥੇ ਉੱਥੇ ਲੱਗ ਜਾਂਦੀਆਂ ਸਾਡੇ ਸ਼ਕਲਾਂ ਵੀ ਬਦਲ ਸਕਦੇ ਨੇ।
ਹਾਂ ਦੇਖ ਲੋ
ਉਹੀ ਕੋਈ ਪਹਿਚਾਣ ਨੀ ਸਕਦਾ ਕਿ ਕੋਈ ਫੇਕ ਏ ਕੋਈ ਪਹਿਚਾਨ ਨੀ ਸਕਦਾ ਫੇਕ ਏ ਅੱਜ ਕੱਲ੍ਹ ਤੇ ਏਸੀਂ ਗਯਾ।
ਐਸੀ-ਐਸੀ ਫੋਟੋ ਬਣ ਜਾਂਦੀਆਂ ਕੇ ਈਨੀ ਸਕਦਾ ਕੋਈ
ਹਾਂਜੀ ਹਾਂਜੀ ਬਿਲਕੁਲ ਉਹੀ ਗੱਲ ਨਾ ਆ ਜ ਦੇਖੋ ਕਿੰਨੀਅ ਦੀ ਨੌਕਰੀਆਂ ਵੀ ਖਾ ਗਿਆ
ਬਹੁਤ ਜ਼ਿਆਦਾ ਹੀ ਅੱਜ ਕੱਲ ਤੁਸੀਂ ਦੇਖ ਉਹ ਜਿਵੇਂ ਕੋਈ ਬੰਦੇ ਨੇ ਵੀਡੀਓ ਬਣਾਉਣੀ ਹੋਵੇ ਨਾ ਇਹਏ ਆਈ ਦੇ ਕੋਲ ਪਾਵੇ ਵੀਡੀਓ ਵੀ ਬਣਾ ਦਿੱਤੇ ਜਾਂਦਾ
ਉਹ ਬਿਲਕੁਲ ਬਿਲਕੁਲ ਉਹ ਤੇ ਭਾਜੀ ਫੇਰ ਕੀ ਨਹੀਂ ਪਤਾ ਲੱਗਦਾ ਤੁਸੀਂ ਵੇਖੋਗੇ ਨਾ ਪੰਜ ਛੇ ਵਾਰ ਵੇਖੋਗੇ ਤਾਂਬ ਤਾਂ ਲਿਓ ਹਾਂ ਇਹ ਲੱਗ ਰਹੀ ਹੈ
ਹਾਂ
ਉਹ ਤੇ ਪਤਾ ਹੀ ਨਹੀਂ ਚੱਲਦਾ ਵੀ ਇਹ
ਨਾ ਜੀ ਨਾ ਵੇਖ ਲਓ ਕਿੰਨੀ ਤਕੜੀ ਟੈਕਨੋਲੋਜੀ ਆ ਗਈ ਹੈ
ਉਹੀ ਨਾ ਬਸ
ਹੂੰ
ਇੱਥੇ ਦੀ ਚਲੋ ਤੇ ਤਾਂ ਵੀ ਪਛਾਨੀ ਜਾ ਸਕਦੀ ਹਾਂ ਵੀ ਜੇ ਬਾਹਰ ਦੇ ਵੇਖ ਬਾਹਰ ਦੇ ਬਿਲਕੁਲ ਸਾਰੇ ਕਹਿਣ ਗੇ ਨਹੀਂ ਅਸਲੀ ਦੀ ਹ।
ਹੂੰ ਸਹੀ ਗੱਲ ਉਹ ਤੁਹਾਨੂੰ ਦੱਸ ਲਿਆ ਜ
ਲੈਬ ਵਿੱਚ ਭੇਜ ਕੇ ਟੈਸਟ ਨਹੀਂ ਹੁੰਦੇ
ਆਹੋ
ਉਹੀ ਬਸ
ਬਸ ਭਾਜੀ ਟੈਕਨੋਲੋਜੀ ਬਹੁਤ ਜ਼ਿਆਦਾ ਆਈ ਹੈ ਨਾ
ਹੁਣ ਬਹੁਤ ਬਹੁਤ
ਪਤਾ ਕੀ ਹੈ ਲੋਕਾਂ ਨੂੰ ਰੁਜ਼ਗਾਰ ਵੀ ਦੇ ਰਹੀ ਹੈ ਪੈਸਾ ਵੀ ਕਮਾ ਕੇ ਦੇ ਰਹੀ ਹੈ
ਉਹੀ ਬਸ ਤੇ ਜਿਹੜੇ ਅਨਐਮਪਲੋਮੈਂਟ ਪੀਪਲ ਨੇ ਉਹਨਾਂ ਕੋਲ ਜਾਏ ਨੀ ਕੋਈ ਨੌਕਰੀ ਉਹ ਵਿਚਾਰੇ ਇੰਝ ਹੀ ਬੈਠੇ ਰਹਿੰਦੇ ਨੇ। ਤੁਸੀਂ ਦੇਖੋ ਬਾਹਰ ਦੇ ਜਿਵੇਂ ਬਾਹਰ ਦੇ ਦੇਸ਼ ਨਾ ਉੱਥੇ ਅ ਸ਼ੋਪ ਵਗੈਰਾ ਤੇ ਕੋਈ ਬੰਦਾ ਨਹੀਂ ਰਹਿੰਦਾ ਸ਼ੋਪਕੀਪਰ ਵਗੈਰਾ ਉਥੇ ਸਾਰੇ ਰੋਬੋਟ ਨੇ ਸਾਰੇ ਰੋਬੋਟ ਨੇ ਉੱਥੇ ਔਰ ਰੋਬੋਟ ਐਸੀ ਮਤਲਬ ਬਿਲਕੁਲ ਅੱਛੀ ਫੀਲਿੰਗਸ ਵੀ ਉਹਨਾਂ ਕੋਲ ਜਿਵੇਂ ਉਹ ਗੱਲ ਕਰੇਗਾ ਉਹੀ ਫੀਲਿੰਗ 'ਚ ਉਹ ਗੱਲ ਕਰੇਗਾ
ਭਾਈ ਇਹ ਵੇਖੋ ਤੁਸੀਂ ਮੈਂ ਜਿਵੇਂ ਮੋਸਕੋ ਘੁੰਮ ਕੇ ਆਇਆ ਸੀ ਨਾ ਉੱਥੇ ਰੋਬੋਟ ਡਿਲੀਵਰੀ ਕਰਨ ਜਾ ਰਿਹਾ ਸੀ ਕਿਸੇ ਦੇ ਘਰ
ਬਿਲਕੁਲ- ਬਿਲਕੁਲ, ਹਾਂਜੀ, ਹਾਂਜੀ, ਹਾਂਜੀ ਬਿਲਕੁਲ ਵੇਖੀ ਦੀ
ਤੰਗ ਲਗ ਵੇਖੋ ਕਿੰਨੀ ਤਕੜੀ ਦੀ ਟੈਕਨੋਲੋਜੀ ਆ ਗਈ ਹੈ
ਉਹ ਤੁਸੀਂ ਇਹ ਛੱਡੋ ਚਾਈਨਾ 'ਚ ਅਮੈਰੀਕਾ 'ਚ ਅੱਜ -ਕੱਲ੍ਹ ਬਿਨਾਂ ਡਰਾਈਵਰ ਵਾਲੀ ਕੈਬ ਚੱਲ ਰਹੀ ਆ
ਹਾਂ ਉਹ ਵੀ ਉਹ ਵੀ ਚੱਲਦੀਆਂ ਨੇ ਬਿਲਕੁਲ
ਉਹ ਕਈ ਲੋਕ ਇੱਥੇ ਨਾ ਉਹ ਬੰਦੇ ਹੈਰਾਨ ਹੋ ਜਾਂਦੇ ਨੇ ਟੈਕਨੋਲੋਜੀ ਗੱਡੀ ਤੇ ਕੱਢੀ ਕਿਵੇਂ
ਉਹੀ ਤੇ ਬੜਾ ਤਗੜਾ ਸਿਸਟਮ ਬਣਾ ਰਿਹਾ ਜੀ
ਉਹੀ ਹਮ ਅੱਜ ਕੱਲ੍ਹ ਤਾਂ ਐਨ ਜੀ ਚੱਲ ਰਿਹਾ
ਸਹੀ ਗੱਲ ਹੈ ਬਈ
ਪਰ ਇੰਡੀਆ ਤਾਂ ਹਜੇ ਬਹੁਤ ਪਿੱਛਿਆ ਹੈ ਚੀਜ਼ਾਂ ਨਾਲ ਲਓ ਬਹੁਤ ਪਿੱਛ ਹੈ ਬਹੁ ਹਾਂਜੀ- ਹਾਂਜੀ ਬਿਲਕੁਲ ਜੇ ਇੰਡੀਆ ਚ ਆ ਗਈ ਨਾ, ਮਤਲਬ ਬਹੁਤ ਬੇਰੁਜ਼ਗਾਰੀ ਵੱਧ ਜਾਏਗੀ ਇਹ ਚੀਜ਼ ਆਪ ਵੀ ਗੀਤ ਹੈ ਕਿਉਂਕਿ ਚਲੋ ਬਾਹਰ ਬਾਹਰ ਤੇ ਬਹੁਤ ਸਾਰੇ ਓਪਸ਼ਨ ਨੇ ਬੰਦਿਆਂ ਵੱਲੋਂ ਹਾਂ ਬਈ ਅਗਰ ਇਹ ਕੰਮ ਚੱਲਹੀ ਹੈ ਜ ਕੁਛ ਹੋਰ ਸੋਚ ਸਕਦੇ ਨੇ ਦਿਮਾਗ ਇੰਡੀਆ ਦੇ ਲੋਕਾਂ ਕੋਲ ਦੇਖੋ ਬੱਸ ਜਾਂ ਤਾਂ ਦਿਹਾੜੀ ਦਿਉੜੀ ਲਾ ਲਓ ਬਾਹਰ ਤੇ ਹੁਣ ਜਿਵੇਂ ਬਾਹਰ ਇੱਥੇ ਕੰਸਟਰਕਟਰ ਲੱਗਦੇ ਨੇ ਮਜ਼ਦੂਰ ਲੱਗਦੇ ਨੇ ਦਿਹਾੜੀ ਦੇ ਮਕਾਨ ਬਣਾ ਵਾਸਤੇ ਬਾਹਰ ਤੇ, ਉਹ ਵੀ ਨੀ ਲੱਗਦੇ ਜੀ ਸਾਰੀਆਂ ਮਸ਼ੀਨਾਂ ਹੁੰਦੀਆਂ ਬਾਹਰ, ਸਾਰੀ ਮਸ਼ੀਨ
ਬਸ ਇਹੀ ਗੱਲ ਹੈ ਨਾ, ਇੱਥੇ ਜੇ ਹੋਰ ਟੈਕਨੋਲੋਜੀ ਜਿਆਦਾ ਆਈ ਤੇ ਬੇਰੁਜ਼ਗਾਰ ਹੋਰ ਜ਼ਿਆਦਾ ਵੱਧ ਜਾਣ
ਬਿਲਕੁਲ, ਬਿਲਕੁਲ
ਜੇ ਉਹ ਆ ਗਈ ਨਾ ਰੋਬੋਟ ਜਿੱਦਾਂ ਰੋਬਟਾ ਦੀ ਚਲਾਉਣ ਦੀ ਆ ਗਈਆਂ ਨਾ ਆਪੇ ਹੀ ਕਾਰਾਂ ਕਾਂ ਫਿਰ ਉਥੇ ਡਰਾਈਵਰਾਂ ਡਰਾਈਵਰ ਦੀ ਕੋਈ ਕੀਮਤ ਨਹੀਂ ਰਹਿਣੀ
ਹਾਂ ਔ ਤੇ ਹੈ ਕੈਪ ਤੇ ਹਜੇ ਅਮੈਰੀਕਾ, ਚਾਈਨਾ ਚ ਹਰ ਜਗ੍ਹਾ ਨਹੀਂ ਆਈ ਬਾਕੀ ਉਹ ਜਿਹੜੀ ਡਰਾਈਵਰਲੈਸ ਕੈਬ ਹੈ ਕੋਈ- ਕੋਈ ਸ਼ਹਿਰਾਂ ਚ ਆਈਏ ਉਹ ਵੀ ਹੌਲੀ- ਹੌਲੀ ਸਾਰਿਆਂ ਚ ਫੈਲ ਜਾਣੀ ਹੈ।
ਉਹੀ ਨੇ ਜਿੱ
ਨਾਲਣਾ ਕੋਈ, ਨਾਲੇ ਐਕਸੀਡੈਂਟ ਹੋਣ ਦੇ ਖਤਰੇ ਵੀ ਘੱਟ ਨੇ, ਕਿਉਂਕਿ ਉਹਨਾਂ ਨੇ ਬਣਾਈ ਇਸ ਤਰ੍ਹਾਂ ਦਾ ਸਿਸਟਮ ਹੋ ਹੀ ਨਹੀਂ ਸਕਦਾ
ਅਰੇ ਮੈਂ ਇੱਕ ਵੀਡੀਓ ਵੇਖਦਾ ਸੀ ਚਾਈਨਾ ਦੀ ਉਹਦੇ ਚ ਮੁੰਡਾ ਆਈਸ ਕਰ੍ਰੀਮ ਲੈਂਦਾ ਉਹਨੂੰ ਬੋਲ ਕੇ ਦੱਸ ਰਿਹਾ ਸੀ ਮੈਨੂੰ ਇਹ ਇਹ ਉਹ ਐਸਾ ਸਿਸਟਮ ਸੀ ਉਹਦਾ ਉਹੀ ਕਰਕੇ ਦੇ ਰਹੀ ਸੀ ਉਹ
ਹਾਂ ਅੱਛਾ ਹਾਂਜੀ, ਹਾਂਜੀ, ਹਾਂਜੀ ਬਹੁਤ ਵਾਰ ਤੇ ਆ ਵਾਜੀ ਬਿਲਕੁਲ, ਬਿਲਕੁਲ ਬਹੁਤ ਟੈਕਨੋਲੋਜੀ ਦਾ ਬਹੁਤ ਵੱਧ ਗਿਆ
ਕੋਈ ਹੈ ਵੇਖੋ
ਉਹੀ ਬਸ
ਤਰੱਕੀ ਤੇ ਹੋਈ ਕਿ ਭਾਈ ਮੈਂ ਕਹਿ ਰਿਹਾ
ਹਾਂਜੀ ਉਹ ਤੇ ਆ
ਬਸ ਹੈਗਾ ਭਾਜੀ ਜੇ ਬੰਦੇ ਉਹ ਇਹੋ ਜਿਹੇ ਜਿੱਦਾਂ ਕਾਰ ਕੂਰ ਆ ਗਈ ਤੇ ਫਿਰ ਬੇਰੁਜ਼ਗਾਰ ਹੋਰ ਜਿਆਦਾ ਵੱਧ ਜਾਏਗਾ ਗ਼ਰੀਬੀ ਹੋਰ ਹੋ ਜਾਏਗੀ
ਬਿਲਕੁਲ ਬਿਲਕੁਲ ਬਾਕੀ ਜਿੰਨਾ ਕੋਲ ਰੈ ਪਏ ਹਾਂ ਉਹ ਤੇ ਠੀਕ ਰਹਿਣੀ ਹੈ ਜਿਹੜੇ ਗ਼ਰੀਬ ਨੇ ਉਹ ਹੋਰ ਗਰੀਬ ਹੁੰਦੇ ਰਹਿਦੇ ਆ
ਉਹੀ ਤੇ ਭਾਜੀ ਜ਼ਿਆਦਾਤਰ ਇੰਡੀਆ ਚ ਗ਼ਰੀਬ ਵੀ ਹੈਗੇ ਨੇ
ਤਾਂ ਹੀ ਤਾਂ ਅੱਜ ਕੱਲ ਕੋਈ ਨੌਕਰੀਆਂ ਦਾ ਨਹੀਂ ਸੋਚ ਰਿਹਾ ਸਾਰੇ ਬਿਜਨਸ ਦਾ ਸੋਚ ਰਹੇ
ਬਿਲਕੁਲ ਜੀ ਬਿਲਕੁਲ ਅੱਜ ਕੱਲ ਟੈਕਨੋਲੋਜੀ ਜਾਂ ਇੱਥੋਂ ਜਾਂ ਲੋਕੀ ਯੂਜ ਕਰ ਰਹੇ ਹੋ ਕਿ ਘਰ ਬਹਿ ਕੇ ਤੁਸੀਂ ਪੈਸਾ ਕਮਾਈਏ
ਹਾਂਜੀ ਹਾਂਜੀ ਚਲੋ ਠੀਕ ਹੈ ਭਾਜੀ